ਹੈਲੋ ਹੈਲੋ
ਹੈਲੋ
ਹਾਂਜੀ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
ਸਤਿ ਸ਼੍ਰੀ
ਵਧੀਆ ਵਧੀ ਯਾਰ ਤੁਸੀਂ
ਹਾਂ ਬੜੇ ਦਿਨਾਂ ਬਾਅਦ ਫੋਨ ਕੀਤਾ ਨਾ ਮੈਂ ਆਵਾਜ਼ ਸੁਣ ਕੇ ਮੈਂ ਕਿਹਾ ਵਧੀਆ ਸਾਨੂੰ ਬੜੇ ਦਿਨਾਂ ਬਾਅਦ ਯਾਦ ਕਰ ਲਿਆ ਤੁਸੀਂ
ਹੋਈ ਸੀ ਮੈਂ ਕਿਹਾ ਚਲੋ ਮੈਂ ਫੋਨ ਕਰਕੇ ਪੁੱਛਾਂ ਹਾਲ ਚਾਲ ਹੋਰ ਸੁਣਾਓ ਬਾਲ ਬੱਚੇ ਕਿਸ ਤਰ੍ਹਾਂ ਨੇ ਸਭ ਠੀਕ ਹੈ ਛੋਟਾ ਕਾਕਾ ਤੁਹਾਡਾ ਸੁਣਿਆ ਬੜਾ
ਹਾਂ ਹਾਂ ਥੋੜਾ ਪਿਛਲੇ ਦਿ ਦਿਨਾਂ ਵਿੱਚ ਥੋੜੀ ਹੋ ਗਈ ਗਰਮੀ ਬੜੀ ਸੀ ਲੂਜ਼ ਮੋਸ਼ਨ ਹੋ ਗਏ ਬੱਚੇ ਦੇ ਦੰਦ ਵਗੈਰਾ ਵੀ ਕੱਢਦਾ ਪਿਆ ਸੀ ਤੇ ਸਾਨੂੰ ਲੱਗਿਆ ਦੰਦਾਂ ਕਰਕੇ ਹੋ ਗਿਆ ਤੇ ਫਿਰ ਜਿਆਦਾ ਹੀ ਕਮਜ਼ੋਰ ਹੋ ਗਿਆ ਕੁਛ ਖਾ ਪੀ ਨੀ ਰਿਹਾ ਸੀ ਡਰਿਪ ਲੱਗੀ ਹੋਸਪਿਟਲ ਲੈ ਕੇ ਗਏ ਹ ਹਾਂ ਹਾਂ ਹੁਣ ਠੀਕ ਹੈਗਾ ਏ ਕਮਜ਼ੋਰੀ ਹੋ ਗਈ ਦੀ ਏ ਬਸ ਹਾਂ ਹਾਂ ਖਾ ਰਹੇ ਥੋੜਾ ਥੋੜਾ ਖਾਂਦਾ ਏ ਵੈਸੇ ਵੈਸੇ ਘੱਟ ਖਾਂਦੇ ਸੀ ਪਹਿਲੇ ਬੱਚੇ
ਹਾਂਜੀ
ਬਿਮਾਰ ਹੋ ਨਾਲ ਥੋੜੇ ਕਮਜ਼ੋਰੀ ਹੋ ਹੋਈ ਹੈ ਉੰਂਝ ਚੁਸ ਲੈ ਗੇ ਬੱਚੇ ਮੇਰੇ ਉਂਝ ਹੈਗੇ ਕਮਜ਼ੋਰ ਜਿਹਾ ਈ ਏ
ਅੱਛਾ ਠੀਕ ਹੈ ਦਵਾਈ ਚੱਲਦੀ
ਹਾਂ ਹਾਂ ਦਵਾਈ ਆ ਦਵਾਈ ਤਾਂ ਤਾਕਤ ਵਗੈਰਾ ਦੀਆਂ ਜੋ ਡਾ ਨੇ ਜੋ ਸਿਰਪ ਲਿਖ ਕੇ ਦਿੱਤੇ ਦੇ ਆ ਉਹ ਦੇ ਦਈ ਦੈ ਸਵੇਰੇ ਸ਼ਾਮੀ ਦਾ ਦੋ ਟਾਈਮ ਉਹਨੇ ਕਹਿਆ ਸਵੇਰੇ ਸ਼ਾਮੀ ਦੇਣਾ ਏ
ਮੈਂ ਤੁਹਾਨੂੰ ਫੋਨ ਕੀਤਾ ਸੀ ਇਸ ਕਰਕੇ ਕਿ ਅਸੀਂ ਗੁਰੂ ਘਰ ਜਾਈਦੈ ਹੈਗਾ ਗੁਰੂ ਅਰਜਨ ਦੇਵ ਜੀ ਦੇ ਪਾਠ ਹੁੰਦੇ
ਹਾਂ ਹਾਂ ਸਭ ਪਾਸੇ ਹੋ ਰੇ। ਸਾਡੇ ਏਧਰ ਵੀ ਹੁੰਦੇ ਆ, ਔਰ ਬੜਾ ਮਨ ਮਤਲਬ ਜਾਈਦਾ ਤੇ ਮ-ਮਨ ਨੂੰ ਸ਼ਾਂਤੀ ਜੀ ਮਿਲਦੀ ਆ ਬੜੀ।
ਹਾਂ, ਕਿਆ ਮੈਂ ਤੁਆਨੂੰ ਦੱਸਾਂ ਅੱਜ ਕੱਲ੍ਹ ਸਾਡੇ ਚਲੀਆਂ ਚੱਲਦਾ ਪਿਐ ਤੁਸੀਂ ਵੀ ਆਓ, ਸੰਗਤਾਂ ਦੇ ਦਰਸ਼ਨ ਕਰੋ, ਬੜਾ ਅੱਛਾ ਲੱਗਦਾ ਐ।
ਕੋਸ਼ਿਸ਼ ਤਾਂ ਪੂਰੀ ਕਰਦੀ ਐ, ਕਿ ਟੈਮ ਤੇ ਚਲੇ ਜਾਵਾਂ ਪਰ ਇਹ ਹੁੰਦਾ ਕਿ ਚਲੋ ਥੋੜ੍ਹੀ ਦੇਰ ਵਾਸਤੇ ਮ-ਸੰਗਤਾਂ ਦੇ ਦਰਸ਼ਨ ਸ਼ਨ ਕਰਨ ਵਾਸਤੇ ਚਲੀ ਜਾਂਨੀ ਆਂ, ਥੋੜ੍ਹੀ ਦੇਰ ਵਾਸਤੇ।
ਨਹੀਂ ਚੰਗਾ ਕਰਦੇ ਓ, ਜਾਣਾ ਚਾਹੀਦੈ। ਸੰਗਤਾਂ ਆਂਦੀਆਂ ਨੇ, ਸਾਡੇ ਤੇ ਇੰਨਾ ਅੱਛਾ ਕੀਰਤਨ ਹੁੰਦਾ ਐ ਪਹਿਲੇ ਤੇ। ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆਂ, ਅਸੀਂ ਸਾਰੇ। ਫੇਰ ਸ਼ਬਦ ਗੁਰਬਾਣੀ ਐ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਤ ਨੀ, ਔਰ ਸਾਰੀਆ ਆਪਣੀ ਆਪਣੀ ਇੱਕ ਵਾਰੀ ਲੈਂਦੇ ਨੇ। ਤੇ ਹੁਣ ਪਹਿਲੇ ਸਾਡੇ ਇੱਥੇ ਨਾ ਪ੍ਰਸ਼ਾਦ ਆਪਣੀ ਮਰਜ਼ੀ ਦਾ ਸਭ ਲਿਆਂਦੇ ਸੀ। ਹੁਣ ਨਹੀਂ ਐ, ਹੁਣ ਸਾਡੇ ਇੱਥੇ ਐਹ ਹੋ ਗਿਆ ਐ ਵੀ ਛੋਲਿਆਂ ਦਾ ਪ੍ਰਸ਼ਾਦ ਕਲਿ ਛੋਲਿਆਂ ਦਾ ਪ੍ਰਸ਼ਾਦ
ਹਾਂਜੀ, ਠੀਕ ਐ ਠੀਕ ਐ, ਵਧੀਆ ਹਾਂ ਨਹੀਂ ਸਭ ਗੁਰਦੁਆਰਿਆਂ ਚ ਆਂ ਜ਼ਿਆਦਾਤਰ ਕਹਿੰਦੇ ਸਭ ਗੁਰਦੁਆਿਆਂ ਚ ਏ ਈ ਵਾਲੀ ਚੀਜ਼ ਹੋ ਗਈ ਐ। ਪਹਿਲੇ ਲੋਕ ਕਿਆ ਕਰਦੇ ਸੀ ਕਦੀ ਕੋਈ ਸਮੋਸੇ ਲੇ ਆਇਆ ਦੀ ਕੋਈ ਬ੍ਰੈਡ ਪਕੌੜੇ। ਮਤਲਬ ਉਹ ਐਹ ਚੀਜ਼ ਲੈ ਕੇ ਆਇਆ, ਤੇ ਮੈਂ ਤੋਂ ਵਧੀਆ ਲੈ ਕੇ ਜਾਵਾਂ ਇਸ ਤੇ ਉਹ, ਬਾਬਾ ਜੀ ਓਹ ਸੰਗਤਾਂ ਵਿੱਚੋਂ ਜਿਹੜੇ ਵੱਡੇ ਹੁੰਦੇ ਮੈਂਬਰ ਹੁੰਦੇ, ਉਹ ਕੈਂਦੇਂ ਸੀ਼ਦੀ ਗੁਰਪੁਰਬ ਚੱਲਦੇ ਪਏ ਆ ਤੇ ਤੁਹਾਨੂੰ ਮਤਲਬ ਸਿੰ ਪਲ ਸਿੰਪਲ ਵੀ, ਔਰ ਨਮਕ ਵਾਲਾ ਵੀ ਲੈ ਕੇ ਆਣ। ਮਿੱਠੇ ਵੀ ਕਈ ਲੋਕ ਮਿੱਠਾ ਵੀ ਲੈ ਆਂਦੇ ਆ।
ਹਾਂਜੀ। ਜੀ ਹਾਂਜੀ, ਓ ਓਹੀ ਤੁਆਨੂੰ ਦੱਸ ਰਹੀ ਸੀ, ਹਾਂਜੀ। ਓ ਈ ਤੇ ਤੁਆਨੂੰ ਦੱਸ ਰੀ ਸੀ ਪਹਿਲੇ ਇੱਥੇ ਤੇ, ਉਹ ਡਿੱਬੇ ਤਿਆਰ ਹੁੰਦੇ ਬਾਜ਼ਾਰ ਹੁੰਦੇ ਸੀ ਨਾ ਤੇ ਕੋਈ ਪੇਸਟਰੀਆਂ ਲਿਆਦਾ ਸੀ ਸੀ। ਕੋਈ ਉਹ ਉਹ ਲਿਆਂਦਾ ਸੀ, ਕੀ ਬੋਲਦੇ ਆਂ ਪੈਟੀਜ਼ ਵਗੈਰਾ ਹੈਨਾ, ਤੇ ਕੋਈ ਉਹ ਵੀ ਲਿਆਇਆ ਤੁਹਾਡੇ ਇਟਲੀ ਸਾਂਬਰ ਇਹ ਇਹ ਸਭ ਲੰਗਰ ਆਉਂਦਾ ਸੀ, ਹੁਣ ਤੀ ਕੇ ਉਹਨਾਂ ਨੇ ਰੂਲ ਕੱਢ ਦਿੱਤਾ। ਕਿ ਨਹੀਂ ਕੀ ਖਾਲੀ ਛੋਲਿਆਂ ਦਾ ਪ੍ਰਸ਼ਾਦ ਹੋਏਗਾ। ਨਾਲ ਛੱਬੀਲ ਹੋਏਗੀ।
ਵੀ ਜਿਹੜੇ ਸਾਡੇ ਸ਼ਹੀਦ ਸਿੰਘ ਵੱਡੇ ਵੱਡੇ ਜਿਹਡੇ ਸ਼ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨਾਂ ਨੇ ਤੇ ਜਿਨਾਂ ਨੇ ਭਗਤੀਆਂ ਕੀਤੀਆਂ ਤੇ ਉਹਨਾਂ ਨੇ ਤੇ ਛੋਲੇ ਤੇ ਪਾਣੀ ਇਹ ਹੀ ਜਲ ਪੀਤਾ ਤੇ ਛੋਲੇ ਭੁੱਖ ਲੱਗੀ ਤੇ ਛੋਲੇ ਖਾ ਲਏ, ਉਹ ਵੀ ਭਿੱਗੇ ਹੋਏ। ਪਿਗੋ ਕੇ ਰੱਖ ਦਿੱਤੇ, ਪਿਗੋ ਕੇ ਰੱਖ ਦਿੱਤੇ ਕ ਕੱਚੇ ਛੋਲਿਆਂ ਨੂੰ ਭਿਗੋ ਗਏ ਹੈ, ਤੇ ਸਾਡੇ ਹੁਣ ਅੱਜ ਕੱਲ ਕਈ ਤਰ੍ਹਾਂ ਦੇ ਤੜਕੇ ਲਗਾ ਤੇ ਖੱਟੇ ਬਣਾ ਤੇ ਚਾਟ ਵਾਲੇ ਬਣਾ- ਬਣਾ ਕੇ ਲੈ ਜਾਂਦੀਆਂ ਨੇ ਲੇਡ ਤੇ ਬਾਬਾ ਜੀ ਸਾਡੇ ਜਿਹੜੇ ਬਾਬਾ ਜੀ ਨੇ ਸ਼ਹੀਦੀਆਂ ਦਿੱਤੀਆਂ ਉਹ ਤੇ ਆਪਣੀ ਭਗਤੀ ਕਰਦੇ ਜਿਸ ਵੇਲੇ ਉਹਨਾ ਨੂੰ ਭੁੱਖ ਲੱਗਣੀ ਤੇ ਉਹਨਾਂ ਨੇ ਛੋਲੇ ਚਬਾ ਲੈਣੇ ਤੇ ਪਾਣੀ ਪੀ ਲੈਣਾ ਪਿਆਸ ਵਾਸਤੇ ਪਾਣੀ ਇੱਕ ਘੜੇ 'ਚ ਪਾਣੀ ਪੀ ਪਿਆ ਦਾ ਹੁੰਦਾ ਸੀ। ਤੇ ਇੱਕ ਘੜੇ ਵਿੱਚ ਛੋਲੇ ਪਿੱਗੇ ਹੋਏ ਪਏ ਹੁੰਦੇ ਸੀ। ਇਹ ਉਹਨਾਂ ਦੀ ਖੁਰਾਕ ਹੁੰਦੀ ਸੀ, ਸਾਡੇ ਵੱਡੇ ਜਿੰਨੇ ਸ਼ਹੀਦ ਜਿਨ੍ਹਾਂ ਨੇ
ਜਾਂ ਬਾਬਾ ਦੀਪ ਸਿੰਘ ਜੀ ਹੋਏ ਹੋਰ ਵੀ ਜਿੰਨੇ ਸਿੰਘਾਂ ਨੇ ਸੀ ਦੀ ਪ੍ਰਾਪਤ ਕੀਤੀਆਂ ਤੇ ਉਹਨਾਂ ਦੀ ਇਹੀ ਖੁਰਾਕ ਇਹੀ ਸੀਗੀ।
ਅੱਛਾ ਤਾਂ ਹੀ ਹੁਣ ਇੱਥੇ ਕਾਲੇ- ਛੋਲੇ ਨਾਲ ਛਬੀਲ ਦਾ ਪ੍ਰਸ਼ਾਦ ਨਾਲ ਤੇ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਸੀ। ਹੁੰਦੀ ਹੈ, ਸਾਡੇ ਇੱਥੇ ਔਰ ਸੰਗਤ ਬੜੀ ਆਉਂਦੀ ਆ, ਛੋਟੇ ਛੋਟੇ ਬੱਚੇ ਵੀ ਆਉਂਦੇ ਨੇ। ਪਰ ਹੁਣ ਜਦੋਂ ਤੋਂ ਇਹ ਛੋਲਿਆਂ ਦਾ ਕੀਤਾ ਹੈ ਨਾ ਥੋੜ੍ਹੀ ਸੰਗਤ ਵੀ ਘੱਟ ਹੋ ਗਈ। ਕਿ ਰੋਜ਼ ਹੁਣ ਛੋਲੇ ਹੀ ਬਣਦੇ ਨੇ ਹੁਣ, ਪਹਿਲੇ ਤੇ ਨਵੇਂ -ਨਵੇਂ -ਨਵੇਂ ਪ੍ਰਸ਼ਾਦ ਹੁੰਦਾ ਸੀਗਾ ਜੋ ਕੁਝ ਕੋਈ ਨਾ ਕੋਈ ਪ੍ਰਸ਼ਾਦ ਅਲੱਗ ਹੀ ਆਉਂਦਾ ਸੀ। ਹੁਣ ਕਈ ਫਰੂਟ ਵੀ ਲਿਆਂਦੇ ਸਾ। ਕੇਲੇ ਹੋ ਗਏ। ਗਏ। ਅਮ ਹੋ ਗਏ ਸਾਰੀ ਸੰਗਤ ਨੂੰ ਇੱਕ- ਇੱਕ ਕੇਲਾ। ਵੰਡ ਦਿੱਤਾ ਦੋ- ਦੋ ਵੰਡ ਤੇ ਅਮ ਵੰਡ ਦਿੱਤਾ। ਕਿਤੇ ਇਹਨਾਂ ਨੇ ਰੂਲ ਹੀ ਕੱਢਿਆ ਕਿ ਸਾਰੀ ਸੰਗਤ ਇਹੀ ਪ੍ਰਸ਼ਾਦ ਲਿਆ ਏ। ਔਰ ਬੜੇ ਸੋਹਣੇ ਸਾਡੇ ਨਾ ਹੁਣ ਪਾਠ ਹੁੰਦਾ ਹੈ ਤੇ ਉੱਥੇ ਅਸੀਂ ਕੀ ਕਰਦੇ ਹਾਂ, ਟੋਕਨ ਜਿਹੜੀ ਜਿਹੜੀ ਸੰਗਤ ਆਈ ਜਾਏਗੀ ਤੇ ਟੋਕਨ ਨਾਲ ਦੇ ਦਿੰਦੇ ਹ ਬਾਈ ਤੁਸੀਂ ਅਸ਼ਵ ਪੜ੍ਹਨੀ ਹ਼ਨਾ। ਜੇੜੇ ਪੜਦੇ ਨੇ ਉਨਾ ਲੈ ਲੈਂਦੇ ਨੇ, ਜਿਹੜੇ ਨਹੀਂ ਪੜ੍ਹਦੇ ਉਹਨਾਂ ਉਹ ਮੰਨਾ ਕਰ ਦਿੰਦੇ ਨੇ, ਬਈ ਅਸੀਂ ਵਾਰੀ ਨਹੀਂ। ਕਿਉਂਕਿ ਕਈ ਗਲਤੀਆਂ ਬਹੁਤ ਹੁੰਦੀਆਂ। ਤੇ ਸ਼ੁੱਧ ਪਾਠ ਨਹੀਂ ਹੁੰਂਦਾ।
ਹਾਂਜੀ, ਕਈ ਵਾਰੀ ਹੁੰਦਾ ਨਾ ਕਈ ਇਹਨਾਂ ਨੂੰ ਜਿਆਦਾ ਹੁੰਦਾ ਕਿ ਅਸੀਂ ਪਾਠ ਕਰਨਾ ਤੇ ਉਹ ਨਾ ਵਾਰੀ ਦੀ ਵੀ ਉਹ ਕਰਦੇ ਉਹ ਆਪੇ ਹੀ ਵਿੱਚ ਬੋਲ ਪੈਂਦੇ ਸ਼ੁਰੂ ਕਰ ਲੈਂਦੇ ਆ। ਸਸ ਹੈ ਕਈ ਗੁਰਦੁਆਰਿਆਂ ਚੋ ਹੁੰਦਾ ਨਾ ਕਿ ਨਹੀਂ ਮਿਲਦੀ ਪਰ ਅਹ ਵਧੀਆ ਜਿਵੇਂ ਤੁਹਾਡਾ ਵਧੀਆ ਸਿਸਟਮ ਹੈ ਟੋਕਨ ਦੇਨ। ਦੇ ਆ ਸਾਡੇ ਕਈ ਅਸੀਂ ਆਪਣੇ ਗੁਰ ਕਨੇਡਾ ਚ ਜਦੋਂ ਪਹਿਲੇ ਰਹਿੰਦੇ ਸੀ ਉਥੋਂ ਉਹ ਜਗ੍ਹਾ ਤੇ ਤੇ ਟੋਕਰ ਨਹੀਂ ਮਿਲਿਆ ਤੇ ਜਿਵੇਂ ਕੋਈ ਲੇਡੀਜ ਮਤਲਬ ਪਹਿਲੇ ਹੀ ਬੋਲ ਪੈਂਦੀ ਸੀ ਬਾਰੀ ਕਿਸੇ ਨੂੰ ਮਿਲਦੀ ਨਹੀਂ ਸੀ ਕਈ ਸਾਨੂੰ ਸਭ ਨੂੰ ਮਿਲ ਜਾਂਦੀਆਂ ਸੀਂ ਬਾਰੀਆਂ ਦੇਖ ਸਾਨੂੰ ਇੱਕ ਵੀ ਨਹੀਂ ਮਿਲਦੀ ਸੀ।
ਹਾਂ ਇਹ ਤੇ ਹੋਣਾ ਨੀ ਚਾਹੀਦਾ ਨਾ ਜਿਹੜਾ ਦੇਖੋ, ਪਹਿਲੇ ਜਿਹੜੀ ਪੰਜ- ਸੱਤ ਤਾਂ ਜਨੀਆ ਅਸੀਂ ਆ ਜਾਂਦੀ ਹਾਂ ਸਭ ਤੋਂ ਪਹਿਲੇ ਪਹੁੰਚ ਜਾਂਦੀ ਆ। ਅਸੀਂ ਸਾਰਿਆਂ ਨੂੰ ਵਾਰੀ -ਵਾਰੀ ਈ ਇੱਕ- ਇੱਕ ਨੂਰ ਟੋਕਨ ਦੇ ਦਿੰਦੇ ਨੇ। ਤੇ ਉਸ ਤੋਂ ਬਾਅਦ ਭਾਈ ਜੀ ਆਉਂਦੇ ਇੱਕ ਸਲੋਕ ਪੜਦੇ ਨੇ, ਉਸ ਤੋਂ ਬਾਅਦ, ਤੁਹਾਡਾ ਪਾਠ ਸ਼ੁਰੂ ਹੋ ਜਾਂਦਾ। ਪਾਠ ਤੇ ਭਾਈ ਜੀ ਸ਼ੁਰੂ ਕਰਦੇ। ਏ ਵੀ ਸਾਡੇ ਤੇ ਸੰਗਤ ਉਸ ਇੱਕ ਇੱਕ ਅਸ਼ਟਪਦੀ ਪਹਿਲੀ ਜਿਹੜੀ ਉਹ ਭਾਈ ਜੀ ਪੜਨਗੇ, ਫਿਰ ਪਿੱਛੇ ਸੰਗਤਾਂ ਪੜ ਕੇ, ਹੁਣ ਜਿਹੜੇ ਦੂਜੇ ਨੰਬ ਨੰਬਰ ਤੇ ਪਹੁੰਚ ਗਈ ਲੇਡੀ ਉਹਨੂੰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਇਸਾ ਕਰਕੇ ਅਸੀਂ ਸੱਤ ਅੱਠ ਜਾਣੀਆ, ਹਾਂ ਜਿਹੜੀਆਂ ਹੁੰਦੀਆਂ ਅੱਠ-ਅੱਠ ਪਾਠ ਹੋ ਜਾਂਦੇ ਸਾਰੀਆਂ ਦੇ
ਬਹੁਤ,
ਹੋਰ ਹਾਂ, ਫਿਰ ਉਸ ਤੋਂ ਬਾਅਦ ਜਿਹੜੀ ਆਈ। ਜਾਏਗੀ, ਹੁਣ ਸੰਗਤ ਘੱਟ ਹੈ, ਉਹ ਨਸ਼ਪਤੀ ਹੁਣ ਪੂਰੀ ਹੋ ਗਈ ਹੈ ਦੂਸਰੀ ਦੇਣੀ ਹੈ। ਫਿਰ ਉਹ ਫਿਰ ਜਿਹੜੀ ਪਹਿਲੇ ਆਈ ਔਦੀ ਸੰਗਤ ਅਸੀਂ ਉਹਨਾਂ ਨੂੰ ਉਸ਼ੇ ਦੇ ਦਿੰਨੇ ਆ ਕੱਟੋਕੋ ਟੋਕਣ ਪਈ, ਇਸ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਪੜ੍ਹ ਲਓ, ਤਾਂ ਵੈਸੇ ਤੇ ਆਈ ਜਾਂਦੀਆਂ ਸੰਗਤ ਤਾ ਕਈ ਵਾਰੀ ਨੀ ਆਉਂਦੀਆਂ। ਹਾਂ, ਤੇ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਹੁਣ ਸ਼ਬਦ ਵੀ ਅ ਪ੍ਰਸ਼ਾਦ ਹੁਣ ਅਸੀਂ ਗਏ ਸੀ, ਤੇ ਸਾਢੇ ਪੰਜ ਵਜੇ ਪੂਰੀ ਸਮਾਪਤੀ ਪੌਣੇ ਛੇ ਵਜੇ ਸ਼ੁਰੂ ਕਰ ਦਿੰਦੀਆਂ ਤੇ ਸਾਢੇ ਪੰਜ ਸਮਾਪਤੀ ਪੂਰੀ ਤੇ ਅਸੀਂ ਪ੍ਰਸ਼ਾਦ ਲੈ ਕੇ ਘਰ ਉਵਾ ਜੀ ਬੜੀਆ ਜੀ, ਅੱਛਾ ਲੱਗਾ, ਹੁਣ ਪੁਰਾਣੀਆਂ ਸੰ ਪਤਾ ਨਹੀਂ ਉਹ ਆਪਸ ਵਿੱਚ ਵੀ ਉਹ ਕਹਿੰਦੀ ਆ ਕੋਈ ਵਾਜੇ ਨਾਲ ਸ਼ਬਦ ਪੜ੍ਹਨਾ ਦੇਖੋ ਜੀ ਅਸੀਂ ਰੂਲ ਰੱਖ ਦਿੱਤਾ, ਉੱਥੇ ਕਿ ਸ਼ਬਦ ਇੱਕ ਸ਼ਬਦ ਪੜ੍ਹਨਾ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਪਹਿਲੇ ਪੜ੍ਹਨਾ ਸ਼ਬਦ ਹੈ। ਹਨਾ, ਗੁਰੂ ਅਰਜਨ ਦੇਵ ਜੀ ਦਾ ਕਿਹੜਾ ਅਹ ਜ ਜਾ ਅਰਜਨ ਦੇਵ ਗੁਰੂ ਇਹ ਤੇ ਰੋਜ਼ ਹੀ ਅਸੀਂ ਸ਼ਬਦ ਪੜ੍ਹਨਾ ਐਂ ਵਾਲਾ ਉਸ ਤੋਂ ਬਾਅਦ ਫਿਰ ਸੰਗਤ ਇੱਕ ਸ਼ਬਦ ਪੜੇਗੀ। ਆਨੰਦ ਸਾਹਿਬ ਹੋਏਗਾ। ਫਿਰ ਅਰਦਾਸ, ਇਸ ਤਰ੍ਹਾਂ ਕਰਦੇ ਨੇ ਸਾਡੇ ਹੁਣ ਉਹ ਪੁਰਾਣੀਆਂ ਜਿਹੜੀਆਂ ਸਨ। ਤਾਂ ਆਦੀਆਂ ਸੀ ਉਹ ਕਹਿੰਦੀਆਂ ਸੀਂ ਦੋ-ਦੋ ਸ਼ਬਦ ਪੜ੍ਹੀਏ, ਵਾਜੇ ਨਾਲ
ਹਾਂ-ਹਾਂ, ਵਾਜ਼ੇ ਨਾਲ ਵੀ ਬੜੀ ਤੇ ਫਿਰ ਟਾਈਮ ਜਿਆਦਾ ਲੱਗ ਜਾਂਦਾ ਤੇ ਫੇਰ ਘਰ ਦੇ ਵੀ ਥੋੜਾ ਜਿਹਾ ਕਹਿੰਦੇ ਆ ਨਾ ਕਿ ਤੁਸੀਂ ਗੁਰਦੁਆਰੇ ਹੀ ਜਾ ਕੇ ਰਹਿ ਲਓ, ਸਾਡੇ ਘਰ ਦੇ ਮੇਰੇ ਬੱਚੇ ਤੇ ਕਈ ਵਾਰੀ ਕਹਿਣਗੇ ਮੰਮੀ ਤੂੰ ਗੁਰਦੁਆਰੇ ਮੈਂ ਹੀ ਰਹਿ ਲਏ। ਘਰ ਆਣ ਦੀ ਲੋੜ ਹੀ ਕੀ ਹੈ ਤੁਹਾਨੂੰ ਰੋਜ਼ ਸਵੇਰੇ ਜਾਂਦੇ ਔ, ਦੁਪਹਿਰੇ ਘਰ ਆਉਂਦੇ ਔ ਫੇਰ। ਦੁਪਹਿਰੇ, ਫਿਰ ਕੈੰਦੇ ਔ ਗੁਰਦੁਆਰੇ ਜਾਣਾ।
ਹੁਣ ਕੀ ਕਰੀਏ ਜਾਣਾ ਪੈਂਦਾ ਬਾਈ ਦੇਖੋ ਐ ਦਿਨ ਸ਼ਹੀਦੀਆਂ ਦੇ ਦਿਨ ਹੈ, ਏਹ ਤੇ ਅਸੀਂ ਤੇ ਜਾਣਾ ਹੀ ਜਾਣੈ। ਮੈਂ ਤੇ ਤੇ ਜਾਣਾ ਹੀ ਜਾਣਾ। ਮੇਰਾ ਕੋਈ ਪ੍ਰੋਣਾ ਆਏ ਕੋਈ ਆਏ ਅਸੀਂ ਉਹਨਾਂ ਦੀ ਕੋਈ ਨੀ ਕੈੰਦੇ ਘਾਰ ਬੈਠੋ। ਬਾਹਰੋ ਤੁਸੀਂ ਆਣਾ ਏਸੀ ਥੱਲੇ ਬੈਠੋ, ਅਸੀਂ ਗੁਰਦੁਆਰੋ ਆਣੇ।
ਨਾਲੇ ਤਾਂ ਏਹ ਬਾਬਾ ਜੀ ਦਾ ਦਿਨ
ਬਸ ਹੋਰ ਅਹੀ ਅਠਾਰਾਂ ਤਰੀਕ ਤੱਕ ਹੈਗ ਹੈ ਜੀ। ਹਾਂ, ਤੇ ਸਾਡੇ ਸ਼ਵ ਹੋ ਜਾਣਗੇ ਨਾ ਚਿੱੱਲੀਆਂ ਸਾਡਾ ਹੋਣਾ ਹੈ ਪੰਦਰਾਂ ਤਰੀਕ ਤੱਕ। ਲਾਸਟ ਪੰਦਰਾਂ ਦਿਨ। ਫਿਰ, ਸੋਲਾਂ ਤਰੀਕ ਨੂੰ ਪਾਠ ਰੱਖਣੈ ਅਠਾਰਾਂ ਨੂੰ ਭੋਗ ਪੈਣਾ। ਫਿਰ ਉਸ ਦਿਨ ਛੱਬੀਲ ਦਾ ਲੰਗਰ ਲੱਗੇਗਾ ਬਾਹਰ ਨਾਲ। ਅਸੀਂ, ਉਸ ਦਿਨ ਪਾਠ ਦਾ ਭੋਗ ਪਏਗਾ। ਤੇ ਪ੍ਰਸ਼ਾਦ ਲੰਗਰ ਤੇ ਲਾਸਟ‌। ਜੇੜਾ ਹੈਗ ਹੈ ਪੰਦਰਾਂ ਤਰੀਕ ਨੂੰ। ਸੁਖਮਨੀ
ਲੇਡੀਜ਼ ਦਾ ਜਿਹੜਾ ਆ ਜਿਹੜੀਆਂ ਆ ਇਸ਼ਤਰੀ ਸਤਿਸੰਗ ਸਭਾ ਦਾ।
ਹਾਂਜੀ ਹਾਂਜੀ। ਇਸਤਰੀ ਸਤਿਸੰਗ ਜੇੜੀ ਹੈਗੀ ਸਭਾ ਸਾਡੀ। ਤਾਂ ਉਸੇ ਦਿਨ ਭਾਈਆਂ ਨੂੰ ਵੀ ਜੋ ਦੇਣਾ ਅਸੀ ਆਪਣੀ ਇਸਤਰੀ ਸਤਿਸੰਗ ਸਾਰੇ ਮਿਲ ਕੇ ਤੇ ਨਾ ਉਹਨਾਂ ਨੂੰ ਗਿਫ਼ਟ ਸਮਝੋ ਕੋਈ ਜ਼ਰੂਰਤ ਦੀ ਚੀਜ਼। ਕੇ। ਉਹਨਾਂ ਨੂੰ ਦੇਣਗੇ ਸਾਰੇ ਇਸਤਰੀ ਸਤਿਸੰਗ ਦੇਗੀ। ਇਹ ਅੱਜ ਵੀ ਅਨਾਊਂਸ ਹੋਇਆ ਸੀ ਸਾਡੇ ਗੁਰਦੁਆਰੇ ਬਈ ਜਿੰਨੇ ਭਾਈਆਂ ਨੇ ਕਰ ਲੋਓ ਬਈ ਜੋ ਤੁਹਾਡੀ ਇੱਛਾ ਹੈ ਸ਼ਰਧਾ ਹੈਗੀ ਹੈ ਤੁਸੀਂ ਦੇਓ ਬਈ ਸੰਗਤਾਂ ਨੂ ਦੀਤਾ ਕੁਝ ਨਾ ਕੁਝ ਕਰਨਾ ਹੈ ਅਸੀ ਕਲ ਦੇ ਦਾਗੇ। ਇਸ ਤਰ੍ਹਾਂ ਚਲੋ ਭਾਈਆਂ ਦਾ ਵੀ ਕੁੱਝ ਬਣ ਜਾਏਗਾ। ਸਾਲ ਪੂਰਾ ਦੇਖਦੇ ਨੇ ਸ਼ਹੀਦੀ ਗੁਰਪੁਰਬ ਪੁਰਬ ਤੇ ਉਹਨਾਂ ਨੂੰ ਦੇਣ ਦਿਨ ਸੀ।
ਹੋਰ ਕੀ ਕਰਦੇ ਘਰ ਤੁਸੀਂ ਫਿਰ ਚਲਦੇ ਸਾਡੇ ਗੁਰਦੁਆਰੇ ਵੀ ਇੰਜੀ ਪ੍ਰੋਗਰਾਮ ਚੱਲਦਾ ਏ। ਵਾਰੀ ਲੈ ਲੈਂਦੀਆਂ ਲੇਡੀਜ਼ ਆਪਣਾ ਵਾਰੀ ਲਿਖਵਾ ਦਿੰਦੀਆਂ। ਕਿਉਂਕਿ ਚਾਲੀ ਦਿਨ ਪਾਠ ਚਲਦੇ ਆ। ਅ ਸੰਗਤਾਂ ਵੱਧਦੀ ਜਾਂਦੀਆਂ ਨ ਜਿੰਨੀਆਂ ਸੰਗਤਾਂ ਆ ਜਾਂਦੀਆਂ ਭਾਈ ਜੀ ਅਨਾਉਂਸ ਕਰ ਦਿੰਦੇ ਨੇ ਪਰ ਜਿਨਾਂ ਨੇ ਵਾਰੀ ਲੈਣੀ ਹ ਜਿਹੜੀ ਡੇਟ ਖਾਲੀ ਹੋ ਇਹਦਾ ਦਸ ਦਿੰਦੇ ਕੀ ਡੇਟ ਖਾਲੀ ਜੇ ਕਿਸੇ ਨੇ ਬਾਰੀ ਲੈਣੀ ਏ ਤੇ ਲੈ ਸਕਦੇ ਹੋ। ਪਰ ਕਈਆਂ ਦੀਆਂ ਤਾਂ ਡਬਲ- ਡਬਲ ਵਾਰੀ ਹੋ ਜਾਂ ਕਈਆਂ ਨੇ ਉਸੇ ਦਿਨ ਕਈਆ ਉਹ ਕਹਿੰਦੇ ਅੱਜ ਹੀ ਅਸੀਂ ਕਰਾਣਾ ਉਹ ਫਿਰ ਡਬਲ ਡਬਲ ਵਾਰੀ ਲਲਨ ਦੀਆਂ।
ਹਾਂ ਇੱਕ ਦਿਨ ਦੋ- ਦੋ ਤਿੰਨ- ਤਿੰਨ ਜਨੀਆਂ ਦੀ ਹੋ ਜਾਂਦੀ ਤੇ ਸੰਗਤ ਜੈਦਾ ਹੋਏ ਤੇ ਫਿਰ ਇਸ ਤਰਾਂ ਕਰਨਾ ਪੈਂਦਾ ਨਾ। ਹੁਣ ਦਿਨ ਤੇ ਥੋੜੇ ਜਿਹੇ ਰੇ ਕਿੰਨੇ ਫਿਰ ਵੀ ਕਈ ਲੋਕ ਕਹਿੰਦੇ ਕੇ ਬਈ ਅਰਦਾਸਾਂ ਕਰਾਉਣੀਆਂ ਹੁੰਦੀਆਂ ਨੇ।
ਹਾਂ ਤੇ ਉਹ ਫਿਰ ਭਾਈ ਨੂੰ ਅਰ ਦਾਸ ਦੇ ਦਿੰਦੇ ਕਿਆ ਸਾਡੀ ਅਰਦਾਸ ਕਰ ਦਿਓ ਕੋਈ ਸੁਖ ਸ਼ਾਂਤੀ ਦੀ ਘਰ ਦੀ ਮੰਗ ਲੈਂਦਾ ਕੋਈ ਕੋਈ ਮੰਗ ਲੈਦਾ ਬਈ ਕਾਰੋਬਾਰ ਦੇ ਵਿੱਚ ਤੱਰਕੀ ਹੋਏ। ਜਿਸ ਭਾਈ ਜੀ ਦੀ ਅਰਦਾਸ ਭਾਈ ਜੀ ਤੇ ਗੁਰੂ ਦੇ ਵਜ਼ੀਰੇ ਉਹਦੇ 'ਚ
ਉਹ ਤੇੇ ਸਾਰਿਆਂ ਦੀ ਅਰਦਾਸ ਸੀ ਇੱਕੋ
ਹਾਂ ਕਰਨਗੇ ਤੇ ਫਿਰ ਬਾਬਾ ਜੀ ਸਭ ਸੁਣ ਲੈਂਦੇ ਹਾਂ।